ਹੈਲੋ।
ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਗੱਲ ਜੀ? ਹੋਰ ਕੀ ਕਰਦੇ ਸੀ?
ਕੁਛ ਨੀ, ਬਸ ਨਾਸ਼ਤਾ ਕਰਨ ਲਗੀ।
ਅੱਛਾ-ਅੱਛਾ, ਕਰ ਲਿਆ ਨਾਸ਼ਤਾ?
ਹਾਂਜੀ-ਹਾਂਜੀ।
ਅੱਛਾ-ਅੱਛਾ ਠੀਕ ਏ ਠੀਕ ਏ। ਹੋਰ ਕੀ ਖਾਂਦਾ ਫੇਰ ਅੱਜ ਬਾਹਰ ਦਾ ਘਰੇ ਦਾ?
ਹਾਂਜੀ, ਬਾਰ ਦਾ ਈ।
ਅੱਛਾ-ਅੱਛਾ ਬਾਰ ਦਾ ਕੀ ਖਾਂਦਾ ਬਾਰੋਂ?
ਬਾਰਾ ਵਜੇ ਖਾਦਾ ਸੀ, ਨਾਨ ਖਾਧੇ।
ਅੱਛਾ-ਅੱਛਾ, ਤੇ ਤੁਸੀਂ ਘਰੇ ਨਹੀ ਬਣਾਦੇ ਜਿੱਦਾਂ? ਬਾਰ ਦਾ ਤੇ ਫੂਡ ਤਾਨੂੰ ਪਤਾ ਹੀ ਅੱਜ-ਕੱਲ੍ਹ। ਬਰਸਾਤੀ ਮੌਸਮ ਹੈ, ਸਬਜ਼ੀਆਂ ਦੇ ਵਿੱਚ ਵੀ ਕੀੜੇ ਕੂੜੇ ਆ ਰਹੇ ਨੇ ਤੇ ਵੈਸੇ ਵੀ ਤਿਲ-ਕੇਓ ਵਧੀਆ ਨੀ ਵਰਤਦੇ ਓ
ਹਾਂਜੀ-ਹਾਂਜੀ, ਉਹ ਅੱਜ ਸਾਰੇ ਜਿੱਦਾਂ ਇਕੱਠੇ ਹੋਏ ਪਏ ਸੀਗੇ ਪੈਣ-ਪਰਾ ਤੇ ਫਿਰ ਮੰਗਾ ਲਿੱਤੇ ਸਾਰਿਆਂ ਨੇ।
ਅੱਛਾ, ਨਹੀਂ ਦੇਖੋ ਬਾਹਰ ਤੇ ਦੇਖੋ ਅਵੋਇਡ ਹੀ ਕਰਨਾ ਚਾਹੀਦਾ ਜਿੰਨਾ ਹੋ ਸਕੇ। ਵੀ ਬਿਮਾਰੀਆਂ ਵੀ ਦੇਖੋ ਪੈਂਦੀਆਂ ਨੇ ਜਿੰਨਾ ਹੋ ਸਕੇ ਘਰੇ ਬਣਾ ਕੇ ਖਾਓ ਆਪਣੇ ਇੱਕ ਦਿਨ ਪੈਲੇ। ਵੀ ਪਲੈਨ ਕਰਲੋ ਕੀ ਖਾਣਾ ਤੇ ਅਪਣਾ
ਹਾਂਜੀ-ਹਾਂਜੀ ਉਹ ਤੇ ਹੈ, ਐ ਤੇ ਹੈ ਬਾਹਰ ਦੇ ਖਾਣੇ ਨਾਲ ਹੈਨਾ ਆਪਣਾ ਪਾਰ-ਪੂਰ ਵੀ ਵੱਧ ਜਾਂਦਾ ਹੈਗਾ ਵਾ ਵੇਟ ਗੇਨ ਹੋ ਜਾਂਦਾ ਵੈ
ਹਾਂਜੀ, ਹਾਂ ਹੱਥਾਂ-ਪੈਰਾ ਚ
ਮੋਟਾਪਾ ਆ ਜਾਂਦਾ ਹਾਂਜੀ।
ਕੋਲੈਸਟਰੋਲ ਦੀ ਦਿੱਕਤ ਹੋ ਜਾਂਦੀ ਏ, ਯੂਰਿਕ ਐਸਿਡ ਹੋ ਬੀਪੀ ਵਗੈਰਾ ਹਨਾ
ਹਾਂਜੀ-ਹਾਂਜੀ, ਓਇਲ ਵਗੈਰਾ ਦੇ ਨਾਲ ਉਹ ਕਿੱਦਾ ਦਾ ਯੂਜ਼ ਕਰਦੇ ਐ।
ਹਾਂ, ਓਹੀ ਤੇ ਓਰ ਕਿੰਨਾ ਪੁਰਾਣੇ ਦਾ ਪੁਰਾਣਾ ਓਏਲ ਯੂਜ਼ ਕਰਦੇ ਨੇ ਓ- ਹਾਂ ਦੇਖੋ ਵੇਚ ਓ ਕੜਾਈ ਕੋਈ ਧੋਂਦੇ ਥੋੜ੍ਹੀ ਨੇ ਓਇਯੋ ਕਵਰ ਕਰਕੇ ਰੱਖ ਦਿੰਦੇ ਨੇ ਪਲੇਟ ਦੇ ਨਾਲ।
ਹਾਂਜੀ-ਹਾਂਜੀ ਓ ਤਾਂ ਹੈ।
ਹਾਂਜੀ ਤੁਸੀਂ ਓਨਾ ਦੇ ਉਹ ਦੇਖਿਆ ਕਰੋ। ਜਿਵੇਂ ਬੀਉ, ਜਿਦੇ ਤੇ ਪਾਂਡੇ ਤੌਂਨਦੇ ਨੀ ਓ ਸਾਫ਼ ਪਾਣੀ ਵਗ ਪਾਣੀ ਯੂਜ ਕਰਦੇ ਨੇ ਓ
ਹਾਂਜੀ
ਹੂੰ। ਮੈਂ ਤੇ ਘਰੇ ਹੀ ਬਣਾ ਲੈਂਨੀ ਆ ਜੋ ਕੁਛ ਵੀ ਬਣਾਣਾ ਹੋਏ ਨਾ ਤੇ ਬੋਤ ਕੱਟ ਹਾਂ ਘਰ ਦਾ, ਬਾਰ ਦਾ ਤੇ ਬੋਤ ਹੀ ਕੱਟ ਕਦੀ ਹੋ ਗਿਆ ਚਲੋ ਮਜ਼ਬੂਰਨ ਜਿਵੇਂ ਖਾਣਾ ਪੈ ਜੇ
ਹਾਂਜੀ-ਹਾਂਜੀ।
ਵਰਨਾ ਨਈ।
ਹੋਰ ਤੁਸੀਂ ਕੀ ਫਿਟਨੈਸ ਵਾਸਤੇ ਕਰ ਦਿਂਦੇ ਹੈਗੇ ਹੋ?
ਮੈਂ ਫਿਟਨਸ ਲਈ ਹਾ ਮੈਂ ਸਵੇਰੇ ਜਿੰਮ ਜਾਂਨੀ ਆ, ਸਾਢੇ ਪੰਜ ਵਜੇ ਜਿਮ ਜਾਈ ਦਾ ਆਪਾ ਨੇ ਤੇ ਫੇਰ ਉੱਥੋਂ ਦੀ ਆ ਕੇ ਅਪਣਾ, ਅਸੀਂ ਸਾਢੇ-ਸੱਤ, ਪੋਣੇ-ਆੱਠ ਆਨੇ ਆ ਫਿਰ ਆਪਣਾ ਬ੍ਰੇਕਫਾਸਟ ਵਗੈਰਾ ਲੈਂਨੇ ਆਂ ਨਾਸ਼ਤਾ ਹਲਕਾ-ਫੁਲਕਾ ਓ ਵਗੈਰਾ ਲ ਲੀ ਕਿਉਂਕਿ ਦੇਖੋ ਅਸੀਂ ਹੁਨ ਡੇਲੀ ਦੇ ਵਿੱਚ ਸਾਰਾ ਦਿਨ ਜਿਵੇਂ ਬੈਠੇ ਰਹੀਏ ਘਰੇ ਹੁੰਨੇ ਆ ਤੇ ਰੈਣੇ ਯਾ ਕੰਮ ਕਰਨੇ ਆ। ਕਹਿੰਦੇ ਆ ਕਈ ਜਨੇ ਵੀ ਘਰ ਦਾ ਕੰਮ ਵੀ ਐਕਸਰ ਸਾਈਜ ਹੈ ਪਰ ਨਹੀਂ। ਦੇਖੋ ਅੱਜ ਦੇ ਟਾਈਮ ਚ ਬੋਤ ਜ਼ਰੂਰੀ ਐ ਔਰ ਆਪਣਾ ਵਧੀਆ ਖਾਓ ਪੀਓ ਸਾਫ਼-ਸੁਥਰਾ। ਹੈਲਦੀ ਚੀਜ਼ ਖਾਓ ਪਤਾ ਬਾਹਰ ਦਾ ਮਾਲ ਨੈਟ ਰਿਜੈਕਟ ਹੁੰਦਾ। ਜੇੜਾ ਖਾਂਦੇ ਓ ਤੁਸੀਂ ਘਰ ਬਣਾਾਲੋ।
ਹਾਂਜੀ-ਹਾਂਜੀ।
ਹਾਂਜੀ। ਤਾਂ ਦੇਖੋ ਐਹੀ ਵਧੀਆ ਹੈਗਾ ਵੀ ਆਪਣਾ ਦੇਖੋ ਸ਼ਰੀਰ ਸਹੀ ਰਹੇਗਾ। ਤਾਂ ਸਭ ਕੁੱਛ ਸਹੀ ਹੈ ਕੱਲ ਨੂੰ
ਹਾਂਜੀ-ਹਾਂਜੀ ਬਾਕੀ ਤੁਸੀਂ ਖਾਲੀ ਪੇਟ ਜਾਂਦੇ ਜਿਮ
ਨਈ-ਨਈ ਮੈਂ ਸਵੇਰੇ ਬਲੈਕ ਕੌਫੀ ਪੀ ਕੇ ਜਾਂਣੀ ਹਾਂ ਜਾਂ ਨਿੰਬੂ ਪਾਣੀ ਪੀ ਲਿਆ। ਕਦੀ ਕਤਾਰੀ ਕੇਲਾ ਖਾ ਲਈਦਾ ਨਈਤੇ ਬਰਾਊਨ ਬ੍ਰੈਡ ਸੈਂਡਵਿਚ ਖਾ ਲਈਦਾ। ਹਾਂਜੀ ਵੀ ਉੱਥੇ ਦੇ ਵੇਟ ਵਗੈਰਾ ਮੈਨੂੰ ਵੇਟ ਨਾ ਗੇਨ ਦਾ ਹੈ ਨਾ ਲੂਜ ਦਾ ਹੈ ਬਟ ਮੈਨੂੰ ਇਹ ਹੈਗਾ ਵੀ ਹਾਂ ਚਲੋ ਫਿਟ ਰਹੀਏ।
ਫਿੱਟ ਰਹੀਏ ਨਾ ਵੱਧੇ ਨਾ ਘਟੇ ਇੱਕੋ ਹੀ ਉਤੇ ਰਏ।
ਹਨਾ ਵੀ ਕਈਆਂ ਨੂੰ ਵੇਟ ਵੱਧਣ ਨਾਲ ਸਾਹ ਦੀ ਦਿੱਕਤ ਵੀ ਹੋ ਜਾਂਦੀ ਹੈ।
ਹਾਂਜੀ-ਹਾਂਜੀ ਜਿੱਦਾਂ ਕਿ ਮੈਂ ਵੀ ਮੈਂ ਵੀ ਬਹੁਤ ਪਤਲੀ ਸੀ ਬਟ ਮੇਰਾ ਪਿੱਛੇ ਜੇ ਸਾਲ ਕੀ ਹੋਇਆ ਵ ਮੇਰਾ ਵੇ ਗੇਨ ਹੋ ਗਿਆ ਵਾ। ਹਾਂਜੀ ਕੋਈ ਹਨਾ। ਫਾਈਵ ਕੇ ਜੀ ਤੇ ਵਧਿਆ ਈ ਐ ਹਾਂਜੀ।
ਹਾਂ ਤੁਸੀਂ ਘਰ ਅਗਰ ਤੁਸੀਂ ਘਰ ਅਗਰ ਤੁਸੀਂ ਜਿੰਮ ਵਗੈਰਾ ਨਈ ਵੀ ਜਾ ਸਕਦੇ। ਤੁਸੀਂ ਘਰੇ ਜਾ ਅੱਜ ਕੱਲ੍ਹ ਦੇਖੋ ਹੀ ਹੈਗਾ ਸਭ ਕੁਛ ਯੂਟਿਊਬ ਤੇ ਖੋਲੋ ਤੁਸੀਂ ਐਕਸਰਸਾਈਜ਼ ਯੋਗਾ ਕਰਕੇ ਘਰ ਕਰ ਲਓ ਐਕਸਰਸਾਈਜ਼ਾਂ ਵੀ ਆਪਣਾ ਖਾਣ ਸਭ ਤੋਂ ਵੱਡੀ ਗੱਲ ਹੈ ਆਪਣਾ ਖਾਣ ਪੀਣ ਵਧੀਆ ਰੱਖੋ। ਜੇ ਤੁਹਾਡਾ ਖਾਣ ਪੀਣ ਸਰੀਰ ਆਪਣੇ ਆਪ ਐਕਟਿਵ ਰਹੇਗਾ।
ਹਾਂਜੀ
ਜਿੰਨਾ ਹੋ ਸਕੇ ਤੇਲ ਕਿਉਂ ਘੱਟ ਖਾਣਾ ਚਾਹੀਦਾ ਵੀ ਹੋਰ ਦਿਤਾ। ਮਨ ਲੱਗ ਸੀ ਦੇਖੋ ਲੋਕੀ ਕੈਂਦੇ ਸੀ ਚੂਰੀਆਂ ਖਣੀਆਂ ਤੇਲ ਘਿਓ ਜਿਵੇਂ ਵਿੱਚ ਸ਼ੱਕਰ ਪਾ ਕੇ ਹਨਾ।
ਹਾਂਜੀ-ਹਾਂਜੀ
ਅੱਜਕਲ ਦਾ ਟਾਈਮ ਹੀ ਪਤਾ ਨੀ ਸਰੀਰਾਂ 'ਚ ਕੀ ਹੈਗਾ ਹੈ ਬਚਦਾ ਹੀ ਨਈ ਹੈਗਾ।
ਹਾਂਜੀ ਓ ਤਾਂ ਹੈ ਨਾ ਹੀ ਓ ਸਵਾਦ ਹੈਗਾ ਵਾ ਹਨਾ ਆਪਾਂ ਕੁਛ ਵੀ ਘਰ ਬਣਾਣੇ ਹੈਗੇ ਆ ਨਈ ਸਾਨੂੰ ਚੀਜ਼ ਦਾ ਸਵਾਦ ਆਂਦਾ ਹੈਗਾ ਕਿਉਂਕਿ ਪਿੱਛੇ ਹੀ ਓ ਆ ਹਨਾ। ਰਲਿਆ ਮਿਲਿਆ ਹੁੰਂਦਾ ਹੈਗਾ ਵਾ।
ਅਕਸਰ ਓ ਸਾਗ ਬਨਾ ਮੱਕੀ ਦੀ ਰੋਟੀ, ਸ਼ਿਮਲਾ ਮਿਰਚ ਦ ਇਨੀ ਖੁਸ਼ਬੂ ਆਂਦੀ ਸੀ ਅੱਜ ਕੱਲ੍ਹ ਕੋਈ ਖੁਸ਼ਬੂ ਨਈ ਹੈਗੀ।
ਹਾਂਜੀ
ਪਤਾ ਹੀ ਨਈ ਲੱਗਦਾ ਕਿ ਬ ਬਣਾ ਰਏ।
ਪੈਲੇ ਤਾਂ ਇੱਕ ਦਿਨ 'ਚ ਸਬਜ਼ੀ ਸੜ ਜਾਂਦੀ ਸੀ ਹੁਣ ਜਿੰਨੀ ਮਰਜੀ ਰੱਖ ਲਓ ਸਬਜ਼ੀ ਵੀ ਨਈ ਸਬਜ਼ੀ ਨੂੰ ਵੀ ਕੁਛ ਨੀ ਹੁੰਦਾ ਹੈਗਾ।
ਫਰੋਜਨ ਸ਼ਬਜ਼ੀਆਂ ਬਾਰਾਂ ਮ੍ਹੀਨੇ ਜਿਹੜੀ ਮਰਜ਼ੀ ਤੁਸੀਂ ਸਬਜ਼ੀ ਲੈਲੋ।
ਹਾਂਜੀ ਓ ਤੇ ਹੈ।
ਜੋ ਮਰਜੀ ਫਰੂਟ ਲੈ ਲਓ ਜੋ ਮਰਜੀ ਮਤਲਬ ਕਿ ਸਭ ਕੁੱਛ ਤੁਹਾਨੂੰ ਬਾਰਾਂ ਮ੍ਹੀਨੇ ਮਿਲ ਜਾਏਗਾ।
ਹਾਂਜੀ-ਹਾਂਜੀ ਹੁਣ ਜਿੱਦਾਂ ਹਾਂਜੀ ਹੁਣ ਜਿੱਦਾਂ ਰੇਹੜੀਆਂ ਤੇ ਵੀ ਮਟਰ ਸਾਰੇ ਪੈਕਟ ਵਾਲੇ ਆਂਦੇ ਹੈਗੇ ਆ ਹਨਾ। ਕਿ ਓ ਲੋਕ ਕਿ ਕੱਢਣ ਵਾਲੇ ਲੈਂਦੇ ਵੀ ਨਹੀਂ ਜੇ ਇੱਕ ਪਾਸੇ ਪੈਕਟ ਵਾਲੇ ਰੱਖੇ ਹੋਣ ਤੇ ਕੱਢਣ ਵਾਲੇ ਰੱਖ ਕੇ ਹੋਣ ਹਨਾ। ਤੇ ਲੋਕੀ ਪੈਕਟ ਲਈ ਜਾਦਾ ਲੈਂਦੇ ਹੈਗੇ ਜੋ ਕਿ ਆਪਣੇ ਸਰੀਰ ਲਈ ਨਈ ਸਹੀ ਹੈਗਾ।
ਹੂੰ ਮਿਹਨਤ ਨਾ ਕਰਨੀ ਪਏ ਬਸ
ਹਾਂਜੀ-ਹਾਂਜੀ
ਹੋਰ ਤਾਂ ਕੁਛ ਨੀ ਵੇਖੋ ਆੱਜ-ਕਾੱਲ ਕੈਂਦੇ ਨੇ ਵੀ ਹਾਂ ਦੋ ਮਿੰਟਾਂ ਚ ਸਬ ਕੁਛ ਹੋ ਜਏ। ਹੂੰ। ਤੇ ਫੇਰ ਐ
ਹਾਂਜੀ, ਓ ਤਾਂ ਹੈ।
ਓ ਤਾਂ ਹੈ ਬਾਕੀ ਆੱਜ-ਕਾੱਲ ਛੋਟ, ਛੋਟੇ ਕੰਮਾਂ ਚ ਘਾਰ ਦੇ ਕੰਮਾਂ ਚ ਬੋਤ ਜਾਦਾ ਐਕਸਰਸਾਈਜ਼ ਹੋ ਜਾਂਦੀ ਹੈ। ਜੇ ਅਗਰ ਆਪਾਂ ਓ ਵੀ, ਅ ਨਾ ਕਰੀਏ ਤੇ ਫੇਰ ਬਿਲਕੁਲ ਈਂ ਹਨਾ ਕੰਮ ਹੋ ਜਾਂਦਾ ਵਾ ਖ਼ਰਾਬ। ਜਿੱਦਾਂ ਕੱਪੜੇ ਧੋਣ ਦੇ ਨਾਲ ਵੀ ਇੱਕ ਐਕਸਸਾਈਜ਼ ਹੋ ਜਾਂਦੀ ਹੈਗੀ ਆ। ਪੋਚੇ ਮਾਰਨ ਨਾਲ ਵੀ ਐਕਸਸਾਈਜ਼ ਹੋ ਜਾਂਦੀ ਆ। ਆੱਜ-ਕਾੱਲ ਤਾਂ ਜਿੰਮ ਵਗੈਰਾ ਜਾਨ ਚ ਲੋੜ ਪੈ ਜਾਂਦੀ ਐ।
ਲੋਕਾਂ ਨੇ ਰਸੋਈਆਂ ਦੇ ਵਿੱਚ ਡਿਸ਼ ਵੋਸ਼ ਲਗਵਾ ਲੇ।
ਹਾਂਜੀ-ਹਾਂਜੀ, ਓਹੀ ਨਾ ਤਾਂ ਹੀ ਲੋਕੀ ਅੱਜ-ਕੱਲ ਸਾਰੇ।
ਗਠੀਆ ਲੋਕਾਂ ਨੂੰ ਹੁੰਦਾ ਪੇਆ, ਨਿੱਕੇ-ਨਿੱਕੇ ਬੱਚੇਆਂ ਨੂੰ ਅਸਥਮਾ ਹੋ ਰੇਆ ਏ। ਕਈ ਚਸ਼ਮੇ ਲੱਗਦੇ ਪਏ ਨੇ। ਏ ਸਾਡੇ ਦਿਮਾਗ। ਏਦੇ ਉੱਪਰ ਹੀ ਹੈਗਾ ਦੇਖੋ ਖਾਏਆ ਪਿਆ ਲੇਟ ਗਈ ਕੋਈ ਐਕਸਰਸਾਈਜ ਨਈ ਕਰਨੀ ਕੋਈ ਵੋਕੀਂ ਨੀ ਕਰਨੀ ਕੋਈ ਮਤਲਬ ਕਿ ਘਾਰ ਦੇ ਕੰਮ ਦੇ ਵਿੱਚ ਜਿਵੇਂ ਹੁਣ ਕੱਪੜੇ ਤੁਸੀਂ ਕੈਰੇ ਓ ਮਸ਼ੀਨਾਂ ਆ ਗੀਆਂ ਭਾਂਡੇਆਂ। ਲਈ ਡਿਸ਼ਵੋਸ਼ ਹਨਾ ਆਟਾ ਗੁਨਣ ਵਾਲੀ ਮਸ਼ੀਨ ਵੀ ਆ ਗਈ।
ਮੇਰੀ ਮੰਮਾ ਖੁਦ ਆਪ ਕੈਂ ਦੇ ਹੈਗੇ ਆ। ਤੁਸੀਂ ਨਿਚੋੜ ਈ ਨੀ ਸਕਦੇ ਕੱਪੜੇ ਕੇਓਕਿ ਸਾਡੇ ਘਾਰ ਮਸ਼ੀਨਾ ਆਪਾਂ ਪਾ ਲੈਨੇ ਹੈਗੇ ਆਂ, ਏ ਕੱਡ ਲੋ ਔਟੋਮੈਟਿਕ। ਤੇ, ਜਦੋਂ ਕੋਈ ਇੱਕ ਅੱਦਾ ਕੱਪੜਾ ਧੋਨਾ ਹੋਵੇ ਸਾਡੇ ਕੋਲ ਨਚੋੜੇਆ ਈ ਨੀ ਜਾਂਦਾ ਮੰਮੀ ਕੈਂਦੇ ਅਸੀਂ ਕਿੰਨੇ-ਕਿੰਨ ਜੋਰ ਲੌਂਦੇ ਸੀਗੇ ਏ ਵੀ ਇੱਕ ਤਰ੍ਹਾਂ ਦੀ ਫਿਟਨੇਸ ਈ ਐ।
ਓਈ ਆ ਨਾ ਵੀ ਆਪਾਂ ਨੂੰ ਹੱਥਾਂ ਪੈਰਾਂ ਦੇ ਵਿੱਚ ਜਿਵੇਂ ਹੱਥ ਅਸੀਂ ਹਿਲਾਏ ਓਰ ਮੂਮੰਟ। ਹੱਥਾਂ ਦੀ ਤੇ ਫੇਰ ਓ ਕਿੱਥੋਂ ਨਿਚੋੜ ਜਨ
ਓਹੀ ਨਾ ਓ ਐਕਸਰਸਾਈਜ਼ ਈ ਏ ਪੂਰੀ ਸੀਗੀ।
ਹਾਂ, ਐਕਸਰਸਾਈਜ਼ ਤਾਂ ਦੇਖੋ ਹੁੰਦੀ ਸੀ ਪੈਲੇ ਲੋਕੀਂ ਸੋਟੇ ਮਾਰ-ਮਾਰ ਕੇ ਕੱਪੜੇ ਧੋਂਦੇ ਸੀ। ਬਾਜੂ ਹਣਾ ਪਰ ਹੁਣ ਓ ਚੀਜ ਰਈ ਨੀ।
ਆੱਜ-ਕਾੱਲ ਕੋਈ ਪੈਦਲ ਜਾ ਕੇ ਨੀ ਰਾਜੀ ਹੈਗਾ।
ਹਾਂ, ਤੁਸੀਂ ਐ ਵੇਖੋ ਕਿਸੀ ਨੇ ਅਗਰ ਨਾਲ ਵਾਲੀ ਗਲੀ 'ਚ ਵੀ ਜਾਨਾ ਐ ਨਾ ਕਿਸੇ ਦੇ ਘਰੇ, ਤੇ ਓ ਐਕਟਿਵਾ, ਬਾਈਕ ਤੇ ਈ ਜਾਨਗੇ।
ਹਾਂਜੀ, ਦੁਕਾਨ ਤੇ ਕੋਈ ਸਮਾਨ ਲੈਣ ਜਾਣਾ ਹੋਵੇ ਤਾਂ ਵੀ ਐਕਟਿਵਾ ਯਾ ਫੇਰ, ਵ ਆਪਨੀ ਬਾਈਕ ਕਾੱਡ ਲੈਨੀ ਆ ਜਿਨਾਂ ਕੋਲ ਕਾਰਾਂ ਵਾ ਓਨਾਂ ਨੇ ਮਾੜਾ ਜਾਂ ਸੜਕ ਤੇ ਜਾਨਾ ਵਾ ਤਾਂ ਕਾਰ ਕਾੱਢ ਲੈਂਦੇ ਹੈਗੇ ਐ।
ਐਸ ਚੀਜ਼ ਦਾ ਦੇਖੋ ਪੋਲਿਊਸ਼ਨ ਵੀ ਕਿੰਨਾ ਸੜਕਾਂ ਤੇ ਦੇਖੋ ਤੁਹਾਨੂੰ ਕੋਈ ਦਿਖੇਗੀ ਐਕਟਿਵਾ, ਬਾਈਕ, ਕਾਰਾਂ।
ਓ ਤਾ ਹੈ, ਪੈਲਾਂ ਲੋਕੀ ਬਜਾਰਾ ਤੇ ਪੂਰਾ ਰਾਸ਼ਨ ਲੈ ਕੇ ਆਂਦੇ ਸੀ ਓ ਵੀ ਪੈਦਲ।
ਬਸ ਦੇਖੋ ਓ ਕੈਂਦੇ ਸਾਡੀ ਤੇ ਡਿਪੈਂਡ ਕਰਦਾ ਕਿ ਅਸੀਂ ਆਪਨੀ ਬੋਡੀ ਨੂੰ ਕਿੱਦਾਂ ਮਤਲਬ ਕਿ ਹੈਬਿਟ ਪਾਉਣੀ ਆ ਨਾ, ਹਾਂਜੀ ਹੁਣ ਤਾਂ ਆਪਣੀ ਸਾਨੂੰ ਸਭ ਤੋਂ ਜ਼ਿਆਦਾ ਆਪਣੀ ਰੂਟੀਨ ਸੈੱਟ ਕਰਨੀ ਚਾਹੀਦੀ ਹੈ ਸਵੇਰੇ ਉੱਠੋ ਸੈਰ। ਕਰੋ ਵਧੀਆ ਖਾਓ ਯੋਗਾ ਕਰੋ ਹਨਾ ਵੀ। ਔਰ ਅੱਜ ਕੱਲ ਜਨਾਨੀਆਂ ਵੀ ਬਿਨੀਦਿਆ ਬੱਚਿਆਂ ਦਾ।
ਹਾਂਜੀ।
ਮੇਨ ਨਾ ਖਾਣਾ ਪੀਣ ਦਾ ਨੀ ਹੈਗਾ ਪਹਿਲੇ ਜ਼ਮਾਨੇ ਚ ਲੋਕਾਂ ਨੇ ਸਵੇਰੇ ਸੱਤ ਅੱਠ ਵਜੇ ਨਾਸ਼ਤਾ ਕਰ ਲੈਣਾ। ਇਕ, ਦੋ ਵਜੇ। ਅੱਠ ਵਜੇ ਖਾਲੇ ਨੇ, ਅੱਜ ਕੱਲ ਗਿਆਰਾਂ ਸਵਾ ਗਿਆਰਾਂ ਵੱਜ ਜਾਂਦੇ ਨੇ। ਫੇਰ ਰਾਤ ਨੂੰ, ਤੇ ਖਾਓ ਤੇ ਫੇਰ ਸੋ ਜੋ, ਤੇ ਫੇਰ
ਉਹ ਤਾਂ ਹੈ ਅੱਜ ਕੱਲ੍ਹ ਉਈ ਕੋਈ ਰੂਟੀਨ ਨੀ ਹੈਗੀ ਪਹਿਲਾ ਸਾਰੇ ਸ ਅੱਠ ਵਜੇ ਖਾ ਲੈਂਦੇ ਹੁੰਦੇ ਸੀ ਅ ਸਾਢੇ ਅੱਠ ਵਜੇ, ਤੇ ਹੁਣ ਉਹੀ ਦਸ-ਦਸ ਗਿਆਰਾ-ਗਿਆਰਾ ਵਜੇ ਤੱਕ ਹੋ ਗਿਆ ਆ ਫੇਰ ਉਸ ਤੋਂ ਬਾਅਦ ਫੋਨ ਚਲਾ ਲੈਣਾ। ਅਬਲ ਤੇ ਫੋਨ ਵੀ, ਰੋਟੀ ਦੇ ਨਾਲ ਈ ਦੇਖਣਾ ਹਨਾ, ਤੇ ਫੇਰ ਉਸ ਤੋਂ ਬਾਅਦ ਨਾਲ ਈ ਸੋ ਜਾਨਾਂ।
ਕੋਈ ਸੈਰ ਨੀ ਕਰਦਾ ਅੱਜ ਕੱਲ ਪਹਿਲੇ ਗਲੀਆਂ ਚ ਲੋਕੀ ਸਾਰੇ ਸੈਰਾਂ ਕਰਦੇ ਹੁੰਦੇ ਸੀਗੇ।
ਹਾਂ। ਕੱਠੇ ਘੁੰਮਣਾ ਹਨਾ ਟੀ ਵੀ ਵੇਖ
ਹਾਂਜੀ-ਹਾਂਜੀ।
ਹਨਾ ਪੂਰੇ ਫੈਮਿਲੀ ਦੇ ਨਾਲ ਬਹਿ ਕੇ ਪਰਿਵਾਰ ਨੇ ਟੀ ਵੀ ਵੇਖਣਾ। ਸਭ ਕੁਛ ਵੇਖਣਾ। ਜਦ ਦੇ ਫੋਨ ਆਏ ਨੇ ਨਾ ਇਨਾਂ ਨੇ ਤੇ ਬੱਚਿਆਂ ਦਾ ਨਾਸ ਵੀ ਮਾਰ ਦਿੱਤਾ।
ਹਾਂਜੀ-ਹਾਂਜੀ।
ਬਸ ਏਦਾਂ ਈ ਏ। ਬਾਕੀ ਦੇਖੋ ਤੁਸੀਂ ਮੈਂ ਤੇ ਤੁਆਨੂੰ ਐਈ ਕਵਾਂਗੀ ਵੀ ਆਪਣਾ ਵੀ ਥੋੜਾ ਜਿਵੇਂ ਤੁਸੀਂ ਕਹਿ ਰੇ ਓ ਮੇਰਾ ਵੇਟ ਗੇਨ ਹੋ ਗਿਆ, ਵੀ ਹੈ ਜਿਵੇਂ, ਵਗੈ ਕਪ ਸਟਾਟ ਵੀ ਅੱਛਾ ਨੀ ਹੈਗਾ ਵੇਟ ਵੱਧ ਦਾ ਨਾ
ਹਾਂਜੀ-ਹਾਂਜੀ, ਏ ਤੇ ਹੈ।
ਜੀ, ਚਲੋ ਠੀਕ ਫੇਰ ਹੈਂ।
ਨਮਸ਼ਕਾਰ।
ਓਕ ਸੀ ਸ਼੍ਰੀ ਕਾਲ।